ਕਰ ਲਾਂਗੇ। ਹੈਲੋ,
ਸਤਿ ਸ਼੍ਰੀ ਅਕਾਲ।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
ਵਧੀਆ। ਤੁਸੀਂ ਦੱਸੋ?
ਸਭ ਵਧੀਆ ਜੀ ਇੱਥੇ ਵੀ ਹੋਰ ਕੀ ਚੱਲਦਾ?
ਹਾਂਜੀ ਹੋਰ ਘਰ ਸਭ ਠੀਕ?
ਹਾਂਜੀ- ਹਾਂਜੀ। ਸਭ ਵਧੀਆ ਹੋਰ ਕੀ ਕਰਦੇ ਪਏ ਸੀ?
ਬਸ ਬੈਠੇ ਹੋਈ ਸੀ ਉੱਪਰ ਠੰਡੀ ਹਵਾ ਲੈ ਰਹੀ ਸੀ।
ਅੱਛਾ- ਅੱਛਾ। ਗਰਮੀ ਹੈ ਸਾਰਿਆਂ ਨੇ ਠੰਡੀ ਹਵਾ ਹੀ ਲੈਣੀ ਹੈ।
ਹਾਂਜੀ -ਹਾਂਜੀ।
ਹਾਂਜੀ। ਹਰ ਕੋਈ ਠੰਡੀ ਹਵਾ -ਠੰਡੀ ਹਵਾ। ਕੋਈ ਵੀ ਹੈਗਾ, ਹਾਂਜੀ। ਹੋਰ ਸੁਣਾਓ ਤੁਸੀਂ? ਹਾਂਜੀ- ਹਾਂਜੀ। ਸਭ ਵਧੀਆ ਜੀ ਤੁਸੀਂ ਸੁਣਾਓ ਠੀਕ ਨੇ ਸਭ? ਘਰੇ ਠੀਕ ਨੇ?
ਹਾਂਜੀ -ਹਾਂਜੀ ਸਭ ਠੀਕ ਨੇ। ਕੀ ਕਰਦੇ ਹੋ।
ਮੈਂ ਕੁਛ ਨੀ ਮੈਂ ਹਜੇ ਫਰੀ ਬੈਠੀ ਹੋਈ ਸੀ। ਹੁਣੇ ਬਸ ਸਿਸਟਰ ਨਾਲ ਗੱਲ ਹੋਈ ਉਹ ਵੀ ਬਸ, ਕਹਿ ਕ ਰਹੀ ਸੀ ਕਿ ਮੈਂ ਵੀ ਛੱਤ ਤੇ ਹੈਗੀ ਹਾਂ ਠੰਢੀ ਹਵਾ ਲੈ ਰਹੀ ਹਾਂ ਮੈਂ ਕਿਹਾ ਚਲੋ ਵਧੀਆ ਹੈ।
ਅੱਛਾ।
ਹਾਂਜੀ। ਹੋਰ ਸੁਣਾਓ ਤੁਸੀਂ?
ਬਸ ਮੈਂ ਵੀ ਵੇਖਦੀ ਹਾਂ। ਕੋਈ ਕੰਪਿਊਟਰ ਸਾਇੰਸ ਵ ਹ ਕੀ ਹੈਕਾਰ
ਅੱਛਾ- ਅੱਛਾ ਕੋਰਸ ਕਰਨਾ ਏ ਤੁਸੀਂ?
ਹਾਂਜੀ ਕੋਈ ਵੇਖ ਰਿਹਾ ਸਹੀ ਜੇਹਾ ਹੋਓ। ਪਤਾ ਕੀਤੇ ਸੈਂਟਰ ਇੱਕ, ਦੋ ਹਜ਼ਾਰ ਦਾ ਹੈ। ਹੋਰ ਇੱਕ ਪੰਦਰਾਂ ਸੌ, ਕਿਦੇ ਕੋਲ ਜਾਵਾਂ?
ਅੱਛਾ, ਅੱਛਾ- ਅੱਛਾ ਤੇ ਕਿਹੜਾ ਲੈ ਰਹੇ ਹੋ ਤੁਸੀਂ ਵੀ। ਕਿਹਦੇ ਕੋਲ ਪੁੱਛ ਕੇ ਆਏ ਹੋ?
ਇੱਥੇ ਹੀ ਹੈਗੇ ਨੇ ਸ਼ਰਮਾ ਟੈਂਟ ਵਾਲੀ ਸਾਈਡ
ਬ ਲੋਕਲ ਨੀ ਹੈ, ਕਿਹੜੇ ਨੇ?
ਲੋਕਲ ਨੇ ਮਤਲਬ। ਦੌਨੋ।
ਤੇ ਕਿਸੀ ਉਹਨਾਂ ਕੋਲ ਜਾਓ ਨਾ ਵੀ ਜਿਹੜੇ ਉਹ ਹੁੰਦੇ ਨੇ ਗੋਰਮੈਂਟ ਦੇ ਜਿਵੇਂ ਹਾਰਟ ਰੋਨ ਹੋ ਗਿਆ।
ਹਾਂਜੀ-ਹਾਂਜੀ।
ਹਾਂ ਟੋਨ ਸੈਂਟਰ ਤੇ ਜਾਓ ਉੱਥੇ ਵੀ ਹੈਗਾ ਆ ਇੱਥੇ ਵੀ ਹੈਗਾ ਐ। ਹਟੋਨ ਦਾ ਤੇ ਹਰ ਜਗੂ ਖੁੱਲਿਆ ਹੋਇਆ ਐ, ਨਾਲੇ ਨਾਮ ਹੈ ਆਟੋਨ ਦਾ ਸਰਟੀਫ, ਸਰਟੀ- ਫਿਕੇਟ ਵੀ ਹੈਗਾ ਐ, ਪ੍ਰੋਪਰ ਗੋਰਮੈਂਟ। ਹਾਂਜੀ ਤੁਸੀਂ ਕਿਹੜਾ ਕੋਰਸ ਕਰਨਾ ਏ, ਬੇਸਿਕ ਕਰਨਾ ਐਡਵਾਂਸ ਕਰਨਾ ਐ?
ਹ ਜੇ ਬੇਸਿਕ ਤੋਂ ਹੀ ਸਟਾਰਟ ਕਰਾਂਗੇ।
ਅੱਛਾ ਤੇ ਕੁਆਲੀਫਿਕੇਸ਼ਨ ਕੀ ਹੈ ਤੁਹਾਡੀ ਫੇਰ?
ਬਸ।
ਹਾਂਜੀ?
ਮਤਲਬ ਸਮਝ ਨਹੀਂ ਆਈ।
ਹ ਨਹੀਂ ਮੈਂ ਕਿਹਾ ਕੁਆਲੀਫਿਕੇਸ਼ਨ ਕੀ ਹੈ ਵੀ ਕੀ ਸਟੱਡੀ ਕੀਤੀ ਹੋਈ ਹੈ ਤੁਸੀਂ ਜਿਹੜਾ ਕੰਪਿਊਟਰ ਕੋਰਸ ਕਰਨਾ ਹੈ ਅੱਗੇ ਹੁਣ?
ਬੈਂਕਿੰਗ ਸੋਚਿਆ ਮੈਂ।
ਅੱਛਾ- ਅੱਛਾ ਹਾਂ ਠੀਕ ਹੈ ਫੇਰ ਤਾਂ। ਅੱਛਾ ਕੋਮਰਸ ਕੀਤੀ ਹੈ, ਠੀਕ ਹੈ ਫੇਰ ਤਾਂ ਤੁਸੀਂ ਹਾਰਡਰੋਨ ਟਰਾਈ ਕਰੋ ਪੈਕੇਜ ਦਿੰਦੇ ਨੇ ਇਹ ਵਧੀਆ ਦਿੰਦੇ ਨੇ। ਅੱਛੇ ਹੈਗੇ ਨੇ, ਮੇਰੇ ਨੋਨ ਚ ਬੜਿਆਂ ਨੇ ਕੀਤਾ ਐ, ਹਾਰਡਰੋਨ। ਤੋ ਨਾ ਹਾਂ ਅੱਛੀ ਗਾਈਡੈਂਸ ਵੀ ਦੇ ਦਿੰਦੇ ਨੇ ਈਵਨ ਕਿ, ਮੈਂ ਤਾਂ ਇਹ ਵੀ ਸੁ- ਸੁਣਿਆ ਹੈ ਵੀ ਉਹ ਨੌਕਰੀਆਂ ਵੀ ਅੱਗੇ ਚਲੋ ਦੱਸ ਦਿੰਦੇ ਨੇ।
ਹਾਂਜੀ- ਹਾਂਜੀ ਇਹੀ ਤੇ ਚਾਹੀਦਾ ਬਸ ਅੱਜ ਕੱਲ ਹੈ ਵੀ ਸਾਰਾ ਕੁਛ ਕੰਪਿਊ- ਟਰ ਤੋਂ ਹੀ।
ਹੂੰ ਕੰਪਿਊਟਰ ਇਹਨਾਂ ਤੇ ਬਹੁਤ ਜ਼ਰੂਰੀ ਹੈਗਾ ਹੈ ਅੱਜ ਕੱਲ ਤੇ। ਪਹਿਲੇ ਸਾਡੇ ਟੈਮ ਤੇ ਫਿਫਥ- ਸਿਕਸਥ ਕਲਾਸ ਚ ਕੰਪਿਊਟਰ ਸਬਜੈਕਟ ਲੱਗਦਾ ਸੀ। ਹੁਣ ਤੇ ਫਸਟ ਕਲਾਸ, ਸੈਕਿੰਡ ਕਲਾਸ ਤੇ ਸ਼ੁਰੂ ਕਰ ਦਿੱਤਾ ਹੈ ਕੰਪਿਊਟਰ ਵੀ। ਇੰਨਾ ਜ਼ਰੂਰੀ ਹੋ ਗਿਆ ਅੱਜ ਕੱਲ।
ਸਹੀ ਗੱਲ ਹੈ। ਬੈਨੀਫਿਟ ਵੀ ਬਹੁਤ ਹੈ ਇਹਦਾ, ਜੋ-
ਇਹ ਕੰਪਿਊਟਰ, ਲੈਪਟੋਪ ਦਾ ਤੇ।
ਇਸ ਤੋਂ ਇਲਾਵਾ ਕੋਈ ਹੈ ਈ ਨੀ ਜੋਬ, ਜਿਦੇ ਵੇਖੋ ਔਦੇ ਕੰਪਿਊਟਰ।
ਅਡਵਾਂਸ ਹੋ ਗਿਆ ਨਾ ਸਭ ਕੁਛ ਹੁਣ। ਇਸ ਕਰਕੇ, ਹਾਂਜੀ ਤੇ ਹਰ ਚੀਜ਼ ਇਚ-
ਹੁਣ ਏ ਆਈ ਵੀ ਆ ਗਿਆ।
ਹਾਂ ਏ ਆਈ ਵੀ ਆ ਗਿਆ ਸਹੀ ਗੱਲ ਐ ਏ ਆਈ ਜਦ ਦਾ ਆ ਉਹ ਦਾ ਵੀ ਬੜਾ ਸੁੱਖ ਹੋ ਗਿਆ ਕੁਛ ਵੀ ਤੁਸੀਂ ਪੁੱਛਣਾ ਏ ਯਾ ਕੁਛ ਵੀ ਕੋਈ ਵੀ ਸੋ ਸੋਲਊਸ਼ਨ ਯਾ ਕੁ ਛ ਵੀ ਏ ਆਈ ਵਧੀਆ ਦੱਸ ਦਿੰਦਾ ਏ ਹਾਂ ਬਸ ਆਪਣੀ ਕੋਈ ਪਰਸਨਲ ਸ਼ੇਅ ਰਿੰਗ ਨਾ ਕਰੋ ਉਹਦੇ ਨਾਲ ਵੀ ਹਾਂ ਆਪਣਾ ਪਰਸਨਲ ਡੇਟਾ ਵਗੈਰਾ ਨਾ ਸ਼ੇਅਰ ਕਰੋ। ਬਾਕੀ ਬਹੁਤ ਵਧੀਆ ਹੈਗਾ ਏ। ਹਾਂਜੀ ਨਹੀਂ ਤੁਸੀਂ ਹਾਰਟ ਰੋਨ ਦੀਦੀ ਟਰਾਈ ਕਰੋ ਬਹੁਤ ਵਧੀਆ ਹੈਗਾ ਮੈਂ ਤੇ ਤੁਹਾਨੂੰ ਰਿਕਮੈਂਡ ਹਾਰਟ ਟ੍ਰੋਨੀ ਕਰਾਂਗੀ ਬਾਕੀ ਹੋਰ ਵੀ ਸੈਂਟਰ ਦੇਖੋ ਲੋਕਲ ਸੈਂਟਰ ਤੇ ਬਥੇਰੇ ਲੋਕੀ ਖੋਲ ਕੇ ਬੈਠੇ ਹੋਏ ਨੇ ਹਾਂ ਹਾਂਜੀ ਹਾਂ ਹਾਂ ਹੋਰ ਸੁਣਾਓ ਸਭ ਵਧੀਆ
ਹੋਰ ਹਾਂਜੀ ਸਭ ਵਧੀਆ ਕੀ ਬਣਾਇਆ ਫਿਰ ਅੱਜ
ਐਸੀ ਮੈਂ ਤੇ ਸਵੇਰੇ ਤੇ ਅਰਬੀ ਬਣਾਈ ਸੀ ਹੁਣ ਵੇਖੋ ਕੁਛ ਬਾਹਰੋਂ ਮੰਗਵਾ ਲਾਂਗੇ ਬਸ ਓਹੀ ਵੇਖ ਰਹੇ ਸੀ ਕੀ ਮੰਗਵਾਈਏ ਮੰਮੀ ਨੂੰ ਮੈਂ ਪੁੱਛਿਐ ਮੈਂ ਇੱਥੇ ਪੇਕੀ ਆਈ ਹੋਈ ਸੀ ਨਾ
ਅੱਛਾ ਜੀ
ਹਾਂਜੀ ਹਮ ਹਮ
ਹਾਂਜੀ ਤੁਹਾਡੇ ਕੋਲ ਆਪਣਾ ਲੈਪਟੋਪ ਹੈਗਾ ਨਹੀਂ ਉਹ ਵੀ ਮੈਂ ਹੁਣ ਕਰਾਂਗੀ ਪਰਚੇਸ ਕਰਾਂਗੀ
ਅੱਛਾ ਅੱਛਾ ਉਹਦੇ ਨਾਲ ਨਾਲ ਨਾ ਤੁਸੀਂ ਨਾ ਟਾਈਪਿੰਗ ਸਕਿਲਸ ਵੀ ਸਿੱਖ ਲੈਣਾ ਵੀ ਟਾਈਪਿੰਗ ਦਾ ਬਹੁਤ ਪਰ ਮਿੰਟ ਤੇ ਹ
ਹਿਸਾਬ ਨਾਲ ਬੜਾ ਕੁਛ ਉਹ ਦੱਸਦੇ ਨੇ ਹਾਂ ਏ ਮੇਰੇ ਬ੍ਰਦਰ ਨੇ ਤੇ ਵੈਸੇ ਕੀਤੀ ਦੀ ਏ। ਮੇਰੇ ਬ੍ਰਦਰ ਨੇ ਤੇ ਉਹ ਵੀ ਕਹਿ ਰਹੇ ਸੀ। ਉਹ ਮੰਨਿਆ ਦੱਸਿਆ ਮੈਂ ਤੁਹਾਨੂੰ
ਅੱਛਾ ਹਾਂ ਨਹੀਂ ਤੁਸੀਂ ਸੈਕਿੰਡ ਹੈਂਡ ਕੋਈ ਲੈਪ ਜਦ ਵੀ ਤੁਸੀਂ ਟਰਾਈ ਕਰੋਗੇ ਨਾ ਕੋਚਿੰਗ ਸੈਂਟਰ ਜੁਆਇਨ ਤੁਸੀਂ ਆਪਣਾ ਪਰਸਨਲ ਲੈਪਟੋਪ ਜ਼ਰੂਰ ਲੈਣਾ ਉਹਦੇ ਤੇ ਟਾਈਪਿੰਗ ਵਗੈਰਾ ਕਰਨਾ ਸਰਚਿੰਗ ਕਰਨਾ ਵੀ ਜੋ ਜੋ ਤੁਹਾਨੂੰ ਉਹ ਦੇਣਗੇ ੈਕ ਦੇਖੋ ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ ਹਨਾ ਬੀ ਪ੍ਰੈਕਟਿਸ ਜਿੰਨੀ ਕਰੋਗੇ ਤੁਸੀਂ ਉਹਨਾ ਹੀ ਤੁਹਾਡਾ ਹੱਥ ਖੁੱਲੇਗਾ ਤੁਹਾਡੇ ਲਈ ਹੀ ਵਧੀਆ ਏ ਕੱਲ ਕੱਲ ਨੂੰ ਤੁਸੀਂ ਤੁਸੀਂ ਉਹਦੇ ਵਰਕ ਫਰੋਮ ਹੋਮ ਵੀ ਕਰ ਸਕਦੇ ਹੋ ਕੋਈ ਡਿਜੀਟਲ ਮਾਰਕੀਟਿੰਗ ਦਾ ਕੋਰਸ ਕਰ ਲਿਆ ਕੁਛ ਕੁਛ ਵੀ ਕਰ ਲਿਆ ਤੁਸੀਂ ਹਨਾ ਵੀ ਬਹੁਤ ਕੁਛ ਹੈ ਕੰਪਿਊਟਰ ਦਾ ਤੇ ਅੱਜ ਕੱਲ ਬਹੁਤ ਹੀ ਕੁਛ
ਆ ਜਾ ਕੇ ਪਤਾ ਗਰਮੀ ਵੀ ਤਾਂ ਬ ਡੰਦਾ
ਗਰਮੀ ਤਾਂ ਬਹੁਤ ਪੈਂਦੀ ਪਈ ਹੈ ਬਸ ਬਾਰਿਸ਼ਾਂ ਵੀ ਨਹੀਂ ਹੋ ਰਹੀਆਂ। ਹੁੰਦੀ ਏ ਤੇ ਹੋਰ ਗਰਮੀ ਹੋ ਜਾਂਦੀ ਹੈ ਸਵੇਰੇ ਸਾਢੇ ਪੰਜ ਵਜੇ ਧੁੱਪ ਨਿਕਲ ਜਾਂਦੀ ਕਿਧਰੇ ਨਿਕਲਣ ਦਾ ਨੀ ਮਨ ਕਰਦਾ ਕੁਛ ਖਾਣ ਦਾ ਨੀ ਬਸ ਪਾਣੀ ਪੀ ਪੀ ਕੇ ਪੇਟ ਭਰ ਜਾਂਦੈ। ਹਾਂਜੀ ਹੋਰ ਸਭ ਵਧੀਆ ਹਾਂਜੀ ਹਾਂ ਲਿਕੁਵਿਡ ਹੀ ਬਸ ਪੀ ਵੀ ਜਾਓ ਠੰਡਾ ਠੰਡਾ
ਸਹੀ ਗੱਲ ਹੈ, ਯ ਰੋਟੀ ਤਾਂ ਖਾਓ ਹੀ ਨਾ ਬਸ ਚਾਵਲ ਰਾਈਸ
ਹੂ, ਹਾਂ ਰੋਜ਼ ਚਾਵਲ ਖਾਈ ਜਾਓ, ਚਾਵਲ ਵੀ ਪਾਣੀ ਨੇ ਇੱਕ ਤਰ੍ਹਾਂ ਦਾ
ਹਾਂਜੀ ਬਟ ਉਹ ਨੁਕਸਾਨ ਹੀ ਕਰਦੇ ਨਾ ਚਾਵਲ
ਨਹੀਂ ਭੈਣ ਜੀ ਇਹ ਤੁਸੀਂ ਅਗਰ ਬੋਇਲਡ ਨਾ ਨਾ, ਤੜਕੇ ਵਾਲੇ ਚਾਵਲ ਨੁਕਸਾਨ ਕਰਨਗੇ ਬੋਇਲਡ ਚਾਵਲ ਕਦੇ ਨੀ ਲ ਨੁਕਸਾਨ ਕਰਣਗੇ ਤੁਸੀਂ ਖਾਣੇ ਨੇ ਆਪਣਾ ਬੋਇਲਡ ਚਾਵਲ ਆਪਣਾ ਜਿੱਦਾਂ ਤੁਸੀਂ ਇੱਕ ਕਟੋਰੀ ਚਾਵਲ ਪਾਏ ਨੇ, ਖੁਲਾ ਪਾਣੀ ਪਾ ਕੇ ਤੁਸੀਂ ਉਬਾਲ ਲਓ ਉਹਨੂੰ ਫਿਰ ਪਾਣੀ ਨੂੰ ਛਾਣ ਲੋ ਤੇ ਔ ਚਾਵਲ ਤੁਸੀਂ ਖਾਓ, ਉਹਦੇ ਚੋਂ ਸਾਰਾ ਫੈਟ ਨਿਕਲ ਜਾਂਦਾ
ਅੱਛਾ ਜੀ
ਹੁਣ ਤੁਸੀਂ ਇਹ ਦੇਖੋ ਹੁਣ ਫਰਾਈਡ ਚੀਜ਼ਾਂ, ਜਿਵੇਂ ਸਬਜ਼ੀਆਂ ਨੇ ਉਹਨਾਂ ਵਿੱਚ ਫੈਟ ਹੋਏਗਾ, ਪਰ ਬੋਇਲਡ ਚੀਜ਼ਾਂ ਬੋਇਲਡ ਸਬਜ਼ੀਆਂ ਜਿਵੇਂ ਲੋਕੀ ਸਲਾਦ ਵਗੈਰਾ ਬਣਾਉਂਦੇ ਨੇ ਬੋਇਲਡ ਹੈਨਾ, ਤੇ ਉਹਦੇ ਵਿੱਚ ਫੈਟ ਤਾਂ ਨਹੀਂ ਹੋਏਗਾ ਨਾ
ਹਾਂਜੀ ਹਾਂਜੀ ਹਾਂਜੀ ਉਹ ਲਦਾਂ ਹੀ ਬਣਾਵਾਂਗੇ ਘ
ਹਾਂ ਫਿਰ ਤੁਸੀਂ ਫਰਾਈਡ ਰਾਈਸ ਵੀ ਬਣਾਉਣੇ ਨੇ ਸਿੰਪਲ ਪਹਿਲੇ ਉਬਾਲ ਕੇ, ਹਲਕਾ ਜੇਆ ਬਟ ਮਟਰ ਘਿਓ ਜੋ ਵੀ ਤੁਹਾਨੂੰ ਚੰਗਾ ਲੱਗਦਾ ਹੈ, ਉਹ ਪਾ ਕੇ ਹਲਕਾ ਜੇਆ ਤੜਕ ਲਓ ਸਬਜ਼ੀਆਂ ਸਬਜੀਆਂ ਜੋ ਵੀ ਨੇ ਤੇ ਆਪਣਾ ਵਧੀਆ ਮਸਾਲੇ ਮਸੂਲੇ ਪਾ ਕੇ ਬਣਾਓ, ਉਹ ਕੋਈ ਨੁਕਸਾਨ ਨਹੀਂ ਕਰਦੇ ਨਾਲ ਦਹੀਂ ਨਾਲ ਖਾਓ, ਦਹੀਂ ਤਾਂ ਗਰਮੀ ਦੇ ਵਿੱਚ ਬਹੁਤ ਜ਼ਰੂਰੀ ਚੀਜ਼ ਹੋਗੀ ਦਹੀਂ ਲੱਸੀ ਗਰਮੀ ਜਿਸ ਹਿਸਾਬ ਦੀ ਪੈ ਰਹੀ ਹੈ ਖਾਣਾ ਚਾਹੀਦਾ ਇੱਕ ਦੋ ਟਾਈਮ ਤੇ ਦਹੀਂ ਲੱਸੀ
ਹਾਂਜੀ, ਤੇ ਬੱਚੇ ਤੇ ਮੈਗੀ ਨੀ ਛੋੜਦੇ
ਨਾ ਨਾ ਮੈਗੀਆਂ ਸ਼ੈਗੀਆਂ, ਇਸ ਤੋਂ ਚੰਗਾ ਸੇਵੀਆਂ ਬਣਾ ਦਿਆ ਕਰੋ ਘਰ ਦੀਆਂ ਆਂਦੀਆਂ ਨੇ, ਚਾਵਲ ਨਮਕੀਨ ਚਾਵਲ ਬਣਾ ਤੇ ਉਹ ਤਾਂ ਬਹੁਤ ਵਧੀਆ ਹੈਗੀ ਆ ਮੈਗੀ ਤੇ ਨੀਰਾ ਮੈਂਦਾ ਏ, ਪੇਟ ਲਈ ਤਾਂ ਬਿਲਕੁਲ ਵੀ ਨੀ ਅੱਛਾ ਪਚਦੀ ਨੀ ਉਹ ਤੇ
ਸਹੀ ਗੱਲ ਹੈ, ਫੂਡ ਚ ਵੀ ਪਤਾ ਨੀ ਕੀ ਪਾਂਦੇ ਨੇ, ਮੈਗੀ ਚੋਂ ਕਿਹੜੇ ਨਿਕਲ
ਹਾਂ, ਹਾਂ ਨਹੀਂ ਸਹੀ ਗੱਲ ਹੈ ਹਫ਼ਤਾ ਦਸ ਦਿਨ ਚਲੋ ਹਫ਼ਤੇ ਦਸ ਦਿਨ ਪੰਦਰਾਂ ਦਿਨ ਬਾਅਦ ਦੇ ਦੋ ਇੱਕ ਵਾਰੀ, ਉਹ ਨੁਕਸਾਨ ਨੀ ਕਰਦਾ ਪਰ ਡੇਲੀ ਨੀ ਮੈਗੀ ਦੀ ਆਦਤ ਨੀ ਪਾਣੀ ਚਾਹੀਦੀ ਬੱਚਿਆਂ ਨੂੰ ਨਾ, ਹਾਂਜੀ ਜੀ ਹੂ, ਹੋਰ ਸੁਣਾਓ ਸਭ ਵਧੀਆ ਘ ਘਰੇ ਠੀਕ ਨੇ ਸਭ, ਹੈਂ
ਹੋਰ ਸਭ ਠੀਕ ਨੇ ਅੱਛਾ
ਠੀਕ ਹੈ, ਹੋਰ ਵੀਰ ਜੀ ਠੀਕ ਨੇ ਹੈਂ ਘੁੰਮ ਆਔ ਕਿਧਰੇ ਜਾ ਕੇ ਐਸੇ ਬਹਾਨੇ ਆਉਟਿੰਗ ਹੋ ਜਾਏਗੀ ਫਿਰ ਤੁਹਾਡੀ ਮੈਂ ਕਿਹਾ ਕਿ ਕਿਧਰੇ ਘੁੰਮ ਆਔ ਪਹਾੜੀ ਇਲਾਕੇ ਚ ਚਲੇ ਜੋ ਕਿਧਰੇ ਹੋਰ ਕੀ
ਹੂ ਤੁਸੀਂ, ਤੁਸੀਂ ਵੀ ਜਾਓ
ਹਾਂ ਕੋਈ ਨੀ ਇਕੱਠੇ ਪਲੈਨ ਬਣਾਉਂਦੇ ਆ
ਹਾਂਜੀ ਚੱਲਣੇ ਆ ਉੱਥੇ, ਹੇਮਕੁੰਟ ਸਾਹਿਬ ਦੀ ਯਾਤਰਾ ਸਟਾਰਟ ਹੋ ਰਹੀ ਐ ਹੁਣ ਤੇ
ਹਾਂ ਹੋਈ ਹੋਈ ਆ ਸਟਾਰਟ, ਜਾਣਾ ਸੀ ਬਸ ਅਜੇ ਬਾਬਾ ਜੀ ਦਾ ਬੁਲਾਵਾ ਤੇ ਖੋ ਨਹੀਂ ਆਇਆ, ਜਦ ਉਹਨਾਂ ਦਾ ਹੁਕਮ ਹੋਣਾ ਐ ਉਦੋਂ ਹੀ ਜਾਵਾਂਗੇ ਹੂ
ਤਾਂ ਗਏ ਹੋਏ ਆ ਅਸੀਂ।
ਅੱਛਾ ਅੱਛਾ, ਨਹੀਂ ਮੈਂ ਤੇ ਦੇਖੋ ਗਈ ਹੋਈ ਆ ਅੱਗੇ ਵੀ। ਪਰ ਚਲੋ ਬਾਬਾ ਜੀ ਦਾ ਜਦ ਬੁਲਾਵਾ ਆਏ ਰਿਸ਼ੀਕੇਸ਼ ਵੀ ਵਧੀਆ ਐ। ਅੱਛਾ ਉੱਥੇ ਇਸ ਟਾਈਮ ਵੈਦਰ ਬਹੁਤ ਅੱਛਾ ਇੰਨੀ ਸ਼ਾਂਤੀ। ਇਨਵਾਇਰਮੈਂਟ ਵਧੀਆ ਬਹੁਤ ਆਨੰਦ ਐ ਏਸ ਟਾਈਮ ਤਾਂ।
ਹੂੰ, ਉਹ ਬੰਦਾ ਨੀ ਜਾ ਸਕਦੇ ਨਾ ਮਤਲਬ ਜਿਵੇਂ ਔਕਸੀਜਨ ਦੀ ਪ੍ਰੋਬਲਮ ਹੋ।
ਹਾਂ, ਉਹਨਾਂ ਲਈ ਔਖਾ ਐ ਉਹ ਤਾਂ ਦੇਖੋ ਆਪਣਾ ਮੈਡੀਕਲ ਯਾਤਰਾ ਕੋਈ ਵੀ ਐ ਚਾਹੇ ਹਿੰਮਕੁੰਟ ਸਾਹਿਬ ਹੋਗੀ ਕੇਦਾਰਨਾਥ ਹੋਗੀ ਇੱਧਰ ਅਮਰ ਨਾਥ ਹੋਗੀ। ਕੋਈ ਵੀ ਯਾਤਰਾ ਆਪਣਾ ਪਹਿਲੇ ਤੁਸੀਂ ਪ੍ਰੋਪਰ ਮੈਡੀਕਲ ਕਰਾਓ ਅਗਰ ਡਾਕਟਰ ਤੁਹਾਨੂੰ ਰਿਕਮੈਂਡ ਕ ਰਦੇ ਨੇ ਤਾਂ ਜਾਓ ਹਨਾ ਵੀ ਹੂੰ। ਅੱਜ ਕੱਲ ਐ ਫੋਨ, ਲੈਪਟੋਪ, ਕੰਪਿਊਟਰ ਕਿਸ ਵਾਸਤੇ ਨੇ ਤੁਸੀਂ ਸਾਰੀ ਐਪਡੇਸ਼ਨ ਲਵੋ। ਸਭ ਕੁਛ ਲਵੋ ਲਾਈਵ ਵੇਖ ਸਕਦੇ ਓ ਤੁਸੀਂ। ਲੋਕਾਂ ਕੋਲ ਟੀ ਵੀ ਨਹੀਂ ਹੈਗਾ ਵੇਖਣ ਦਾ ਟਾਈਮ ਫੋਨ ਹੈਗਾ ਡਿਜੀਟਲ ਜਮਾਨਾ ਹੈਗਾ ਵੇ ਖਦੇ ਰਹੋ ਆਪਣਾ ਔਨਲਾਈਨ ਹੁਣ ਏ ਆਈ ਹੈਗਾ ਏ ਆਈ ਨੂੰ ਆਪਣਾ ਦੱਸੋ ਤੁਸੀਂ। ਉਹ ਦੱਸ ਦੇਗਾ ਹਾਂ ਵੀ ਤੁਸੀਂ ਵੀ ਜਾ ਸਕਦੇ ਓ ਨਹੀਂ ਜਾ ਸਕਦੇ ਆ ਏਦਾਂ ਕੁਛ। ਹਨਾ ਵੀ ਅੱਜ ਕਲ ਤੇ ਜੋ ਵੀ ਕੰਮ ਹੈਗਾ, ਬੰਦਾ ਘਰ ਬੈਠ ਕੇ ਇੱਕ ਤਰ੍ਹਾਂ ਦਾ ਵਰਕ ਫਰੋਮ ਹੋਮ ਈ ਚੱਲਦਾ ਪਿਆ ਹਰ ਪਾਸੇ,
ਹਾਂਜੀ!
ਹੂੰ! ਬਾਕੀ ਤੁਸੀਂ ਮੇਰੀ ਅਗਰ ਸਲਾਹ ਮੰਨੋਗੇ ਤਾਂ ਉਹਦੇ ਤੇ ਜਾਣਾ ਹਾਂ ਟੋਨ ਤੇ, ਟਰਾਈ ਕਰਨਾ ਜਾ ਕੇ ਪੈਕੇਜ ਦੇਣਗੇ ਓ ਬਹੁਤ ਵਧੀਆ ਹੈਗਾ ਏ ਓ।
ਹਾਂਜੀ!
ਹਾਂਜੀ, ਹਾਂਜੀ, ਹਾਂਜੀ ਚਲੋ ਠੀਕ ਐ ਜੀ ਓਕੇ ਜੀ, ਓਕੇ ਜੀ ਸਤਿ ਸ੍ਰੀ ਅਕਾਲ ਜੀ।